ਹੋ, ਹੈਲੋ ਦੀ ਸਸ਼੍ਰੀ ਅਕਾਲ।
ਸਸ੍ਰੀ ਅਕਾਲ ਜੀ, ਹਾਂਜੀ। ਠੀਕ- ਠਾਕ ਜੀ। ਤੁਸੀ ਦੱਸੋ?
ਵਧੀਆ ਸੀ। ਹੋਰ ਕੀ ਕਰਦੇ ਸੀ?
ਕੁਛ ਨੀ, ਫ੍ਰੀ ਸੀ‌।
ਉਕੇ, ਹੋਰ ਫੈਮਿਲੀ ਕਿੱਦਾਂ।
ਫੈਮਿਲੀ ਵਧੀਆ, ਬੱਚੇ ਸਕੂਲ ਗਏ ਹੋਏ ਆ।
ਅੱਛਾ, ਬੱਚੇ ਠੀਕ ਆ ਸਾਏ।
ਹਾਂਜੀ, ਬੱਚੇ ਵਧੀਆ ਠੀਕ- ਠਾਕ ਆ
ਹੋਰ, ਹੁਨ ਤਾਂ ਛੁੱਟੀਆਂ ਹੋ ਕੇ ਹਟੀਆਂ ਬੱਚਿਆਂ ਨੂੰ।
ਹਾਂਜੀ, ਛੁੱਟੀਆਂ 'ਚ ਅਸੀਂ ਗਏ ਹੋਏ ਸੀ। ਇਹਨਾਂ ਦੇ ਪਾਪਾ ਵੀ ਆਏ ਹੋਏ ਸੀ, ਹਾਂਜੀ।
ਅੱਛਾ ਹਾ
ਅਸੀ ਘੁੰਮਣ ਗਏ ਸੀ, ਛੁੱਟੀਆਂ 'ਚ ਹੁਣ ਬੱਚੇ ਸਕੂਲ ਜਾਂਦੇ ਫਿਰ।
ਹਾਂਜੀ, ਰਹੀਆਂ, ਇੱਕ ਮੰਥ ਹੁੰਦੀਆ ਬੱਚਿਆਂ ਨੂੰ ਛੁੱਟੀਆਂ ਹਨਾ, ਮੈਮ।
ਹਾਂਜੀ -ਹਾਂਜੀ, ਇੱਕ ਮੰਥ ਹੁੰਦੀ।
ਠੀਕ ਹੈ, ਕਿੱਥੇ ਗਏ ਸੀ ਫੇਰ ਘੁੰਮਣ।
ਅਸੀ ਘੁੰਮਨ ਗਏ ਸੀ, ਅੰਮ੍ਰਿਤਸਰ ਤੇ ਆਨੰਦਪੁਰ ਸੈਹਬ।
ਅੱਛਾ।
ਹਾਂਜੀ, ਅੰਮ੍ਰਿਤਸਰ ਅਸੀਂ ਦੋ ਵਜੇ ਗਏ ਸ਼ਾਮ ਨੂੰ, ਪਹੁੰਚੇ ਤੇ ਇੱਕ ਰਾਤ ਰਹਿ ਕੇ ਆਏ ਸੀ
ਠੀਕ ਐ, ਇੱਕ ਦਿਨ ਦੀ ਸਟੇਅ ਕੀਤੀ ਤੁਸੀਂ।
ਅ ਹਾਂਜੀ।
ਠੀਕ ਐ, ਫੈਮਿਲੀ ਨਾਲ ਹੀ ਗਏ ਹੋੋਂਗੇ ਸਾਰੇ।
ਹਾਂਜੀ ਫੈਮਿਲੀ ਨਾਲ ਹੀ ਸੀਗੇ ਬੱ ਚੇ ਸੀ ਅਸੀ ਸੀ ਬੜਾ ਵਧੀਅ ਇੰਜੋਏ ਕੀਤੈ।
ਠੀਕੈ, ਹਾਂਜੀ ਅੰਮ੍ਰਿਤਸਰ ਸਰ ਵੈਸੇ ਈ ਕਿੰਨਾ ਮਜ਼ਾ ਹੁੰਦਾ ਏ ਜਾਨ ਤੇ, ਅਸੀਂ ਵੀ ਜਾਨੇ ਈ ਰੈਂਨੇ ਆਂ ਜਦੋਂ ਸਾਨੂੰ ਟਾਈਮ ਮਿਲਦਾ ਏ ਵੀ ਚਲੋ ਕਈ ਵਾਰ ਸਕੂ ਕੋਲਜ ਜਾਣਾ ਹੁੰਦਾਏ, ਕਈ ਵਾਰ ਘਰ ਦੇ ਕੰਮ ਚ ਬੀਜੀ ਹੁੰਨੇ ਆ। ਤਾਂ ਜਦੋਂ ਟਾਈਮਾ ਮਿਲਦੈ ਪਰ ਜਾਨੇ ਜਰੂਰ ਆ।
ਠੀਕੈ।
ਹਾਂਜੀ-ਹਾਂਜੀ, ਓਥੇ ਤਾਂ ਅਲੱਗ ਈ ਸਕੂਨ ਜਾ ਮਿਲਦਾ ਜਾਕੇ। ਵਦੀਆ, ਹੋਰ ਬੋਤ ਕੁੰਮੇ ਹੋਂਗੇ ਫੇਰ?
ਹਾਂਜੀ, ਅਸੀ ਸ਼ਾਮ ਨੂੰ ਛੇ ਕੁ ਵਜੇ ਪੋਂਚ ਗਏ ਸੀ। ਫੇਰ ਅਸੀ ਜਾਕੇ ਬੈਗ ਜਮਾ ਕਰਵਾਏ। ਫੇਰ ਉਸ ਤੋਂ ਬਾਦ ਬੱਚੇ ਕੈਂਦੇ ਆਪਾਂ ਬਾਰ ਚਲੀਏ ਘੁੰਮਣ।
ਅੱਛਾ, ਬਾਜਾਰ ਕੁੰਮੇਆ ਹੋਊਗਾ ਫੇਰ।
ਹਾਂਜੀ, ਬਜਾਰ ਘੁੰਮੇ ਫੇਰ ਬੱਚੇਆਂ ਨੇ ਬਜਾਰ ਦੇਖੇਆ। ਓਥੋਂ ਦੀਆਂ ਜੁੱਤੀ, ਫੁਲਕਾਰੀ ਬੋਤ ਵਦੀਆ ਚੀਜਾਂ।
ਅੱਛਾ।
ਹਾਂਜੀ। ਜੇੜੀਆਂ ਕਿ ਦੇਖਣ ਯੋਗ ਐ, ਫੇਰ ਅਸੀ ਇੱਕ ਫੁਲਕਾਰੀ ਵੀ ਖਰੀਦੀ। ਪੰਜਾਬੀ ਜੁੱਤੀ।
ਸੋਨੀਆ ਅੰਮ੍ਰਿਤਸਰ ਜਯਾਦਾ।
ਹਾਂਜੀ, ਫਿਰ ਉਸ ਤੋਂ ਬਾਦ ਬੱਚੇ ਕੈਂਦੇ ਅਸੀ ਕੁਛ ਖਾਣਾਏ, ਬੱਚਿਆਂ ਨੇ ਨਾਨ ਖਾਧੇ
ਠੀਕੈ।
ਹਾਂਜੀ, ਓਥੋਂ ਦੀ ਅੰਮ੍ਰਿਤਸਰ ਦੇ ਨਾਨ ਐ ਬੜੇ ਵਧੀਆ ਸੀ। ਹਾਂਜੀ। ਫੇਰ ਅਸੀ ਕੁੰਮ ਕੇ ਫੇਰ ਅਸੀ ਦਰਬਾਰ ਸੈਬ ਪੋਂਚ ਗਏ। ਓਥੇ ਜਾਕੇ ਰੈਸਟ ਕੀਤੀ ਫੇਰ ਅਸੀ ਬਾਰਾਂ ਵਜੇ ਸ਼ਨਾਨ ਕੀਤਾ। ਉਸ ਤੋਂ ਬਾਦ ਲੈਣ ਲੱਗੇ ਸ਼ਨਾਨ ਕਰਕੇ ਫਿਰ ਮੱਥਾ ਤਿੰਨ ਵਜਦੇ ਨੂੰ ਅਸੀ ਮੱਥਾ ਟੇਕਤਾ ਸੀ। ਮੱਥਾ ਟੇਕ ਕੇ ਫੇਰ ਅਸੀ ਬਾਰ ਬਰਤਨਾਂ ਦੀ ਸੇਵਾ ਕਰਾਈ।
ਠੀਕੈ।
ਫੇਰ ਉਸ ਤੋਂ ਬਾਦ ਅਸੀ ਆਉਣ ਲੱਗੇ ਫੇਰ ਬਜਾਰ ਕੁੰਮੇ।
ਹਾਂਜੀ, ਠੀਕੈ।
ਹਾਂਜੀ, ਫਿਰ ਅਸੀਂ 'ਤੇ ਈ ਗਏ ਸੀਗੇ, ਬੱਸ ਤੇ ਬਓ ਵਦੀਆ ਸਫਰ ਹੁੰਦੈ।
ਹਾਂਜੀ, ਵੈਸੇ ਆਏ ਮਜਾਂ ਆਂਦਾ ਏ ਬੱਸ ਵਗੈਰਾ ਤੇ। ਆਪ ਦਾ ਵੀਕਲ ਵੀ ਵਧੀਆ ਰੈਂਦੇ ਪਰ ਆਏਂ ਆ ਜੇੜਾ ਆਪਾਂ ਦੂਸਰੇ ਏਰੀਆਂ ਯਾ ਯਾਤਰਾ ਕਰਨੀ ਆ, ਓਤਾਂ ਬੱਸਿਸ ਵਗੈਰਾ ਤੇ ਈ ਜਾਦਾ ਵਧੀਆ ਲੱਗਦੀ ਆ।
ਹਾਂਜੀ, ਬੱਸ ਤੇਈ ਵਧੀਆ ਲੱਗਦਾ, ਓ ਅਸੀ ਬੱਸ 'ਤੇ ਯ ਯਾਤਰਾ ਕੀਤੀ ਸੀ, ਫੇਰ ਸਵੇਰੇ ਅਸੀ ਅੱਠ ਵਜੇ ਨੂੰ ਬਸ ਟੈਂਡ ਆ ਚੁੱਕੇ ਸੀ ਫਿਰ ਬੱਸ ਸਟੈਂਡ ਬੱਸ ਮਿਲੀ ਫੇਰ ਅਸੀਂ ਘਰ ਆਏ ਫਿਰ ਉਸ ਤੋਂ ਬਾਦ ਦਸ ਦਿਨ ਅਸੀਂ ਘਰੇ ਗਏ ਫਿਰ ਉਸ ਤੋਂ ਬਾਦ ਗਏ ਸੀ ਅਨੰਦਪੁਰ ਸੈਬ।
ਅੱਛਾ ਸਾਰੀ ਛੁੱਟੀਆਂ ਮਤਲਬ ਤੁਸੀਂ ਘੁੰਮਣ ਦਾ ਈ ਪਲੈਨ ਬਣਾਇਆ।
ਹਾਂਜੀ, ਬੱਚਿਆਂ ਨੂੰ ਛੁੱਟੀਆਂ ਇੱਕ ਮੀਨੇ ਦੀਆਂ ਹੁੰਦੀਆਂ ਮੁੜਕੇ ਓਦੋਂ ਤੋਂ ਬਾਦ ਪੜ੍ਹਾਈ ਸ਼ੁਰੂ ਹੋ ਜਾਂਦੀ ਆ ਨਾਹੀ ਘੁੰਮਿਆ ਜਾਂਦਾ ਵਾ ਕਿਸੇ
ਹਾਂਜੀ ਫਿਰ ਜਾਇਆ ਈ ਨੀ ਜਾਂਦਾ ਨਾ ਬੱਚਿਆਂ ਨੂੰ ਛੱਡ ਕੇ ਬੰਦਾ ਜਾ ਸਕਦਾ।
ਹਾਂਜੀ। ਬਾਕੀ ਏਨਾਂ ਦੇ ਪਾਪਾ ਆਏ ਹੋਏ ਸੀ ਤਾਂ ਕਰਕੇ ਫਿਰ ਅਸੀਂ ਕਿਹਆ ਜਾ ਆਈਏ।
ਠੀਕ ਐ ਨੰਦਪੁਰ ਕਿੰਨੇ ਦਿਨ ਸਟੇਅ ਕੀਤੀ ਫਿਰ?
ਓਥੇ ਅਸੀਂ ਕੀਤੀ ਸੀਗੀ ਤਿੰਨ ਦਿਨ ਸਟੇਅ।
ਠੀਕ ਐ।
ਹਾਂਜੀ। ਓਥੇ ਅਸੀਂ ਬੱਸਾਂ ਤੇ ਈ ਉੱਥੇ ਗਏ ਸੀ। ਹਾਂਜੀ ਓਥੇ ਵੀ ਬੋਸ ਵਧੀਆ ਵਾ
ਸਾਰੇ ਗੁਰਦੁਆਰੇ ਵੀ ਨੇੜੇ-ਨੇੜੇ ਆ ਉੱਥੇ ਦੇਖਣ-ਘੁੰਮਣ ਆਲੇ ਜਾਣ ਆਲੇ।
ਹਾਂਜੀ ਉੱਥੇ ਵੀ ਬੋਹ ਜਿਵੇਂ ਕੀ ਠੰਡਾ ਬੁਰਜ ਤੇ ਜਿੱਥੇ ਆਪਾਂ ਇਸ਼ਨਾਨ ਕਰਨ ਜਾਂਨੇ ਆਂ ਓਸ ਜਗ੍ਹਾ ਤੇ ਅਨੰਦਪੁਰ ਬੋ ਵਧੀਆ।
ਵਿਰਾਸਤ ਏ ਖਾਲਸਾ ਵੀ ਐ ਇੱਥੇ ਜਿੱਥੇ ਮਿਊਜ਼ੀਅਮ ਬਣਿਆ ਹੋਇਆ ਏ।
ਹਾਂਜੀ-ਹਾਂਜੀ ਵਿਰਿਆਸਤ ਏ ਖਾਲਸਾ ਵੀ ਹੈਗਾ।
ਹੂੰ ਇਸ ਤੋਂ ਬਾਦ ਨੈਣਾ ਦੇਵੀ ਨਾਲ ਈ ਜਾਂਦੇ ਆ ਅਸੀਂ ਵੀ ਗਏ ਸੀ ਓਦੋਂ ਨੈਣਾ ਦੇਵੀ ਵੀ ਗਏ ਸੀ। ਤੇ ਓਥੇ ਬੜਾ ਮਜ਼ਾ ਔਂਦਾ ਏ ਇੱਕ ਸੌ ਅੱਠ ਪੌੜੀਆਂ ਹੁੰਦੀਆਂ ਚੜਨੀਆ ਸ਼ੈਦ
ਹਾਂਜੀ-ਹਾਂਜੀ ਇੰਨੀਆ ਈ ਨੇ ਨੈਣਾ ਦੇਵੀ ਦੀ ਚੜ੍ਹਾਈ
ਕਾਫੀ ਟਾਈਮ ਹੋ ਗਿਆ ਨਾ ਗਏ ਹੋਏ ਯਾਦ ਵੀ ਨੀ ਹੁਣ। ਪਰ ਬੋਤ ਵਧੀਆ ਰੈਂ ਅ-ਅ ਰਿਆ ਸਾਡਾ ਯਾਤਰਾ ਅੰਮ੍ਰਿਤ ਅਨੰਦਪੁਰ ਦੀ।
ਨੈਣਾ ਦੇਵੀ ਵੀ ਕੈਂਦੇ ਜ਼ਰੂਰੀ ਐ ਜਾਣਾ ਤਾਂ ਕਰਕੇ ਨੈਣਾ ਦੇਵੀ ਜਰੂਰੀ ਈ ਆ ਜਾਣਾ। ਓਥੇ।
ਹਾਂਜੀ।
ਹਾਂਜੀ ਬਾਕੀ ਲਾਗੇ ਈ ਰੈ ਜਾਂਦਾ ਨੈਣਾ ਦੇਵੀ। ਜਦੋਂ ਆਪਾਂ ਅਨੰਦਪੁਰ ਵੀ ਜਾ ਵੜੇ ਫਿਰ ਹਾਂਜੀ ਬਸ ਤੇ ਅਸੀਂ ਨੈਣਾ ਦੇਵੀ ਗਏ ਸੀਗੇ।
ਹਾਂਜੀ ਅਸੀਂ ਵੀ ਬਸ ਤੇ ਈ ਗਏ ਸੀਗੇ ਤੇ ਜਦ ਜਿੱਦਣ ਜਦੋਂ ਅਸੀਂ ਗਏ ਸੀ ਸੀਗੇ ਓਦੋਂ ਤਾਂ ਉੱਥੇ ਬਾਰ ਬਾਰਿਸ਼ ਹੋਰੀ ਸੀ ਥੋੜੀ-ਥੋੜੀ ਬੋਤ ਈ ਜਾਦਾ ਮਜ਼ਾ ਆ ਰਿਆ ਸੀਗਾ। ਅਸੀਂ ਅ ਅਸੀਂ ਗਈ ਮੈਂ ਵੀ ਫੈਮਲੀ ਨਾਲ ਗਈ ਸੀਗੀ ਤੇ ਉੱਥੇ ਨਾਲ ਮੇਰੇ ਕਜ਼ਨ ਸੀ ਤੇ ਅਸੀਂ ਸਾਰੇ ਫਿਰ ਤੁਰ ਕੇ ਗਏ ਪੌੜੀਆਂ ਚੜ੍ਹੇ ਸਾਰੀਆਂ। ਵਿੱਚ ਜੀ ਰੁਕ ਜਾਂਦੇ ਸੀ ਕੁਛ ਖਾ ਪੀ ਲੈਂਦੇ ਸੀ ਕਿਉਂਕਿ ਨਾਲ- -ਨਾਲ ਬੜੀਆਂ ਵਧੀਆ ਰੇੜੀਆਂ ਲੱਗੀਆਂ ਹੋਈਆਂ ਸੀ ਖਾਣ-ਪੀਣ ਦੀਆਂ, ਸਮਾਨ ਲੈਣ ਦੀਆਂ ਬੜਾ ਸੋਣਾ ਬਜ਼ਾਰ ਬਣਿਆ ਹੋਇਆ ਓਥੇ।
ਹਾਂਜੀ।
ਹਾਂਜੀ ਸਾਨੂੰ ਵੀ ਓ ਛੁੱਟੀਆਂ ਸੀ ਹੁਣ ਕੋਲਜ ਤੋਂ ਤੇ ਅਸੀਂ ਵੀ -ਕ ਵੇਖਦੇ ਸੀ ਕਿਤੇ ਬਣਾਉਂਨੇ ਆ ਪਲੈਨ ਘੁੰਮਣ ਦਾ।
ਠੀਕ ਹੈ, ਬਹੁਤ ਵਧੀਆ ਤੁਸੀਂ ਰੂ ਇੰਜੋਏ ਕਰਨ ਨਾਲ਼ ਜ਼ਿੰਦਗੀ ਵਿੱਚ ਬੈਸਟ ਆ ਸਾਰਿਆ ਨਾਲ
ਹਾਂਜੀ। ਏ ਤਾਂ ਹੈ। ਅਸੀਂ ਵੀ ਹੁਣ ਵੇਖਦੇ ਹਾ, ਜੈਪੁਰ ਦਾ ਪਲੈਨ ਬਣਾਉਂਨੇ ਆ, ਰਾਜਸਥਾਨ ਜੈਪ ਘਮ ਕੇ ਆਉਨੇ, ਤੇ ਕਾਫ਼ੀ ਸੁਣਿਆ ਏ ਤੇ ਉਹਨਾਂ ਦੀ ਜ ਵੀ ਕਾਫ਼ੀ ਜਗਾ ਹੈ ਉੱਥੇ ਜਿਵੇਂ ਪੁਸ਼ਕਰ ਹੋ ਗਿਆ, ਇੱਕ ਬ੍ਰਹਮਾ ਜੀ ਦਾ ਮੰਦਿਰ ਆ। ਤੇ ਜਲ ਮਹਿਲ ਆ ਕਾਫੀ -ਕੁ ਚੀਜ਼ਾਂ ਦੇਖਣ ਆਲੀਆਂ ਆ ਉੱਥੇ।
ਹਾਂਜੀ।
ਜਾ ਕੇ ਆਵਾਂਗੇ, ਦੇਖਦੇ ਹਾਂ ਬਨਾਉਨੇ ਆ ਪਲੈਨ ਉੱਥੇ ਜਾਵਾਂਗੇ। ਘੁੰਮ ਫਿਰ ਕੇ ਆਂਵਾਂਗੇ। ਤੁਸੀਂ ਵੀ ਜਾਣਾ ਹੋਇਆ ਤਾਂ ਦੱਸਿਓ ਹੁਣ- ਹੁਣ ਤਾਂ ਵੈਸੇ ਬੱਚੇ ਸਕੂਲ ਜਾਂਦੇ ਹੋਣੇ ਆ
ਹਾਂਜੀ ਹੁਣ ਤਾਂ ਅਗਲੀਆਂ ਛੁੱਟੀਆਂ ਤੇ ਈ। ਕੰਮ ਜਾਊਗਾ, ਹੂੰ ਕਿਉਂਕਿ ਹੁਣ ਬੱਚਿਆਂ ਦੇ ਟੈਸਟ ਸ਼ੁਰੂ ਹੋਗੀ, ਹਾਂਜੀ ਜ਼ਰੂਰ ਦੱਸਾਂਗੇ ਜੀ।
ਹਾਂਜੀ ਆਪਾਂ ਇਕੱਠੇ ਚੱਲਾਂਗੇ ਪਲੈਨ ਬਣਾਵਾਂਗੇ, ਘੁੰਮ ਫਿਰ ਕੇ ਆਵਾਂਗੇ ਕਿਉਕਿ ਜ ਜ਼ਿਆਦਾ ਜਾਣੇ ਚ ਜ਼ਿਆਦਾ ਮਜ਼ਾ ਹੁੰਦਾ ਏ ਘੁੰਮਣ ਚਾ।
ਹਾਜੀ- ਹਾਂਜੀ।
ਦੇਖੋਂ ਸਾਰੇ ਮਜ਼ੇ ਕਰਦੇ ਜਾਂਦੇ ਆ, ਨਾਲ ਦੇਖਣ ਚੋ ਕਿੰਨੀ ਨੌਲੇਜ ਮਿਲਦੀ ਐ
ਹਾਂਜੀ, ਇਹ ਤਾਂ ਹੈ।
ਹਾਂਜੀ, ਹੋਰ ਦੱਸੋ।
ਹੋਰ ਬਸ ਵਧੀਆ ਠੀਕ -ਠਾਕ।
ਹੋਰ ਕਿੱਥੋਂ ਦਾ ਪਲੈਨ ਬਣਿਆਂ ਫਿਰ ਘੁੰਮਣ ਦਾ ਹੁਣ, ਛੁਟੀਆਂ ਚ
ਅਜ਼ੇ ਤੋਂ ਕੋਈ ਨੀ, ਜਦੋਂ ਛੁੱਟੀਆਂ ਹੋਣਗੀਆ ਉਦੋਂ। ਬਣਾਵਾਂਗੇ ਲਾਗੇ ਜੇ, ਹੂੰ।
ਠੀਕ ਏ, ਬਾਕੀ ਜਵਾਕ ਜਿੱਥੇ ਕਹਿੰਦੇ ਉੱਥੇ ਹੁੰਦਾ ਏ ਜਾਣਾਂ।
ਉਹ ਤੇ ਬੱਚਿਆਂ ਤੇ ਡਿਪੈਂਟ ਕਰਦਾ ਨਾ।
ਹਾਂਜੀ, ਜਿੱਥੇ ਉਹ ਕਹਿੰਦੇ ਫਿਰ ਉੱਥੇ ਜਾਣਾ ਈ ਪੈਂਦਾ ਲੈ ਕੇ।
ਹਾਂਜੀ, ਇਹ ਤਾਂ ਹੈ।
ਠੀਕ ਏ।
ਹੋਰ
ਹੋਰ ਵਧੀਆ ਜੀ। ਬਸ ਅਸੀਂ ਵੀ ਦੇਖਦੇ ਆਂ। ਮੈਂ, ਮੇਰੀ ਫਰੈਂਡ ਕਹਿ ਰਹੀ ਸੀ ਹੁਣ ਅੰਮ੍ਰਿਤਸਰ ਜਾਣ ਨੂੰ। ਉਹਦਾ ਬਡੇ ਆ, ਉਹ ਕਹਿੰਦੀ ਆਪਾਂ ਉੱਥੇ ਅੰਮ੍ਰਿਤਸਰ ਚੱਲੀਏ ਉੱਥੇ ਈ ਬਡੇ ਮਨਾਵਾਂਗੇ। ਤੇ ਦੇਖਦੇ ਆ ਬਨਾਉਨੇ ਆ ਪਲੈਨ, ਅੰਮ੍ਰਿਤਸਰ ਜਾਵਾਂਗੇ ਉਹਦੇ ਨਾਲ ਦੋ ਦਿਨ ਦੀ ਸਟੇਅ ਕਰਾਂਗੇ, ਫਿਰ ਉੱਥੇ ਘੁੰਮਾਂਗੇ।
ਠੀਕ ਐ ਜ
ਹਾਂਜੀ, ਫਰੈਂਡਸ ਨਾਲ ਵੀ ਅਲੱਗ ਈ ਮਜ਼ਾ ਹੁੰਦਾ ਏ ਘੁੰਮਣ ਦਾ।
ਹਾਂਜੀ, ਫਰੈਂਡਸ ਨਾਲ ਕੁਛ ਜਾਆਦਾ। ਸਾਰੀਆਂ ਟੈਨਸ਼ਨਾਂ ਤੋਂ ਫ਼ਰੀ ਹੋ ਕੇ ਫਰੈਂਡਸ ਨਾਲ ਅਗਲਾ
ਹਾਂਜੀ।
ਫੈਮਲੀ ਨਾਲ ਵੀ। ਬੋਹੋਤ ਇਨਜੁਆਏ ਹੁੰਦਾ। ਫਰੈਂਡਸ ਨਾਲ ਕੁਛ ਜਿਆਦਾ ਇਨਜੁਆਏ ਹੁੰ
ਹਾਂਜੀ, ਏ ਤਾਂ ਹੈ।
ਹੂੰ।
ਚਲੋ, ਠੀਕ ਐ ਜੀ।
ਠੀਕ ਆ ਜੀ।
ਹਾਂਜੀ, ਬਣਾਉਂਨੇ ਆਂ ਪਲੈਨ ਫੇਰ। ਚਲੋ ਤੁਸੀਂ ਵੀ ਜੇ ਬਣਾਇਆ ਤਾਂ ਦੱਸਿਓ ਫੇਰ ਆ ਪਾਂ ਚੱਲਾਂਗੇ ਕੱਠੇ ਈ।
ਠੀਕ ਐ ਜੀ, ਠੀਕ ਐ। ਜਰੂਰ।
ਹਾਂਜੀ। ਅਸੀਂ ਜੇ ਇੱਧਰ ਮੈਂ ਅਸੀਂ ਬਨਾਇਆ ਪਲੈਨ ਫਿਰ ਥੁਓਨੂੰ ਦੱਸਾਂਗੇ ਫਿਰ ਆਪਾਂ ਚੱਲਦੇ ਆ ਬਨਾ ਕੇ ਪਲੈਨ। ਜਦੋਂ ਛੁੱਟੀਆਂ ਦਾ ਦੇਖ ਲਾਂਗੀ ਬੱਚਿਆਂ ਦੀਆਂ, ਓਸ ਸਾਬ ਨਾਲ ਚੱਲ ਪਾਂਗੀ।
ਠੀਕ ਐ ਜੀ, ਠੀਕ ਐ।
ਠੀਕ ਐ ਜੀ। ਓਕੇ ਜੀ, ਬਾਈ।
ਓਕੇ, ਬਾਏ।